ਉਹ, ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਕਾਲ ਕੀ ਹਾਲ ਚੱਲ ਭੈਣ ਜੀ।
ਵਧੀਆ ਭੈਣ ਜੀ ਵਧੀਆ ਆਪਣਾ ਸੁਣਾਓ ਠੀਕ ਹੋ ਬਸ ਬੜੇ ਦਿਨਾਂ ਬਾਅਦ ਯਾਦ ਕੀਤਾ ਗੱਲ ਕਿ
ਬਸ ਭੈਣ ਜੀ ਮੈਂ ਪੇਕੇ ਗਈ ਹੋਈ ਸੀ ਥੋਣਾ। ਤੇ ਹੁਣ ਵਾਪਿਸ ਮੈਨੂੰ ਹੋ ਗਏ ਦੱਸ ਦਿਨ ਤੇ ਮੈਂ ਕਦੀ ਬੱਚੇ ਨੂੰ ਕਹਿ ਰਹੀ ਮੁੰਡੇ ਨੂੰ ਚਲ ਆ ਬੇਟਾ ਚੱਲੀਏ ਪਾਪਾ ਦੇ ਕਿੰਨੇ ਹੀ ਫੋਨ ਆ ਗਏ ਨੇ ਕਹਿੰਦਾ ਮੈਂ ਨਹੀਂ ਜਾਣਾ। ਮੈਨੇ ਜਾਣਾ ਹੀ ਨਹੀਂ ਆ ਬਸ ਬੱਚੇ ਦਾ ਮਨ ਲੱਗ ਗਿਆ।
ਅੱਛਾ ਬੱਚਿਆਂ ਨੂੰ ਹੁਣ ਦਾ ਹੀ ਹੈ ਨਾਨਕੇ ਆਏ ਹੋਣ ਬੱਚੇ ਦਾ ਬੱਚਿਆਂ ਨੂੰ ਤਾਂ ਹੁੰਦਾ ਹੀ ਹੈ ਨਾਨਕ ਆਈ ਆਏ ਆ।
ਹਾਂਜੀ-ਹਾਂਜੀ, ਹਾਂਜੀ।
ਉਹ ਇਕ ਮੇਰੀ ਬੇਟੀ ਏ ਉਹ ਆ ਕੇ ਰਾਜੀ ਨੀ ਉਹ ਵੱਡੀ ਹੋ ਗਈ ਹੁਣ ਉਹ ਜਾਂਦੀ ਨੀ ਕਿਤੇ।
ਕਈ ਬੱਚਿਆਂ ਨੂੰ ਬੜਾ ਹੀ ਸ਼ੌਕ ਹੁੰਦਾ ਭੈਣ ਜੀ, ਕਿ ਕਰ ਹੋਰ ਕੀ ਹਾਂਜੀ ਹ ਹਾਂਜੀ, ਹਾਂਜੀ। ਘਰ ਸਭ ਵਧੀਆ ਤੁਸੀਂ ਸੁਣਾਓ ਤੁਹਾਡਾ ਪਰਿਵਾਰ ਸਰਦਾਰ ਜੀ ਤੁਹਾਡੀ ਬੇਟੀ ਸਭ ਠੀਕ ਏ।
ਸਾਰੇ ਵਧੀਆ ਭੈਣ ਜੀ ਸਾਰੇ ਵਧੀਆ ਹੋਰ ਕੀ ਕਰਦਾ ਪਏ ਸੀ। ਤੁਸੀਂ ਅੱਜ ਨਾਸ਼ਤਾ ਪਾਣੀ ਹੋ ਗਿਆ।
ਹਾਂਜੀ ਭੈਣਜੀ ਬਸ ਅੱਜ ਉਹਨੇ ਛੋਲੇ ਨੂੰ ਤੜਕਾ ਲਾਇਆ ਛੋਲੇ ਬਣਾਏ ਨੇ ਨਾਲ ਕਠੈਲ ਲ ਬਣਾਇਆ। ਨਾਲ ਦੋ ਦੋ ਫੁਲਕੇ ਖਾਧਦੇ ਨੇ ਹੁਣੇ ਬਸ ਹੁਣੇ ਵਿਹਲੇ ਹੋਏ ਆ ਬਸ ਹੁਣ ਚਾਹ ਦਾ ਘੁੱਟ ਪੀਵਾਂਗੇ ਥੋੜ੍ਹੀ ਦੇਰ
ਅੱਛਾ-ਅੱਛਾ ਭੈਣ ਜੀ ਮੈਂ ਕਟਟਰ ਬਣਾਉਣ ਦਾ ਬੜਾ ਮਨ ਕਰਦਾ ਪਤਾ ਕਟਰਰ ਕਿਵੇਂ ਬੰਦਾ
ਹਾਂਜੀ ਭੈਣ ਜੀ। ਮੈਂ ਤੁਹਾਨੂੰ ਦੱਸਦੀ ਹਾਂ ਦੇਖੋ ਪਹਿਲੇ ਤੇ ਮੈਂ ਤੇ ਨਾ ਅੱਧਾ ਕਿੱਲੋ ਕੱਟਰ ਲਿਆਨੀ ਆਂ।
ਅੱਛਾ ਜੀ, ਸਾਡੇ ਨਾ ਉੱਥੇ ਕਟਰ ਮਿਲਦਾ ਹੀ ਨਹੀ ਬੜਾ ਪਤਾ ਕਰ ਲਿਆ। ਤੇ ਨਹੀਂ-ਨਹੀਂ ਮੇਰੇ ਪੇਕੇ ਇੱਕੀ ਪਾਸੇ ਮਿਲਦੈ ਵੈਸੇ ਮੈ ਇੱਥੇ ਮੇਰੇ ਕੋ ਘਰ ਵਾਲੇ ਪਾਸੇ ਨੀ ਮਿਲਦਾ।
ਨਈ ਭੈਨਜੀ ਮੈਂ ਵੀ ਹੁਨ ਓਥੇ ਬਾਰ ਰੈਨੀ ਆਂ ਮੇਰੇ ਵੀ ਓਥੇ ਮਿਲਦੈ। ਹੁਣ ਅਸੀ ਅੱਧਾ ਕਿੱਲੋ ਕਟਲ ਲਿਆਨੇ ਆਂ ਤੇ ਮੈਂ ਤੇ ਮੇਰੇ ਭੈਣ ਜੀ ਦੇਖੋ ਕੜਾਈ ਵਿੱਚ ਤੇਲ ਪਾਨੀ ਆਂ ਸਰਸੋਂ ਦਾ।
ਅੱਛਾ
ਤੇ ਏਨਾਂ ਨੇ ਜੇੜੇ ਨਈ ਸਰਸੋਂ ਦਾ ਤੇਲ ਈ ਪਾਨੇ ਆਂ ਭੈਨ ਜੀ ਸਰਸੋਂ ਨਾਲ ਨਾ ਥੋੜੀ ਕਰਾਰੀ ਬਨ ਜਾਂ ਭੈਣਜੀ ਰਿਫਾਇੰਡ ਇਚ ਬਨਾ ਲੋ ਤੁਸੀ। ਓ ਤੇ ਕੋਈ ਗੱਲ ਨੀ ਬਸ ਥੋੜਾ ਕਰਾਰਾ ਬਣ ਜਾਂਦੈ।
ਅੱਛਾ ਫੇਰ ਕੀ ਕਰਨਾ ਵਿੱਚ ਟਮਾਟਰ ਪਿਆਜ ਤੜਕਾ ਲਾਣਾ ਹੁੰਦੈ?
ਨਈ ਭੈਨਜੀ ਪੈਲੇ ਗੱਲ ਸੁਣ ਲੋ ਪੈਲੇ ਜਿਵੇਂ ਲਿਆਂਦਾ ਨਾ ਕਠਹਿਲ ਲਿਆਂਦਾ ਸਾਡੇ ਓਥੇ ਕਟੈਲ ਬੋਲਦੇ ਨੇ ਹਾਂਜੀ ਕਟੈਲ ਅੱਸੀਂ ਕਟਲ ਕਟਲ ਮੈਂ ਬੋਲਿਆ ਕਟਲ ਲੈ ਲੋ ਮੰਮੀ ਕੈਂਦੇ ਕਟਲ ਕੀ ਹੁੰਦਾ ਮੈਂ ਕੇਆ ਐ ਜੋ ਪਿਐ। ਰੇੜੀ ਤੇ ਕੈਂਦੇ ਕਠਹੈਲ ਮੈਂ ਕਿਆ ਹਾਂਜੀ ਜੋ ਵੀ ਤੁਸੀ ਬੋਲਦੇ ਓ। ਬਸ ਆਪਨੇ ਆਪਨੇ ਸ਼ੈਰਾਂ ਦੀ ਐ ਹੋਗੀ ਆਪਨੇ ਭਾਸ਼ਾ ਹੈਗੀ ਏ ਤੇ ਭੈਨ ਜੀ ਓ ਕੱਟ ਓ ਨਾ ਵੱਡੇ ਵੱਡੇ ਪੀਸ ਕੱਟ ਕੇ ਦੇ ਦੇਂਦੇ ਨੇ। ਓਨਾਂ ਨੇ ਅੱਦਾ ਅੱਦਾ ਕਿੱਲੋ ਦੀਆਂ ਥੈਲੀਆਂ ਪੈਕ ਕੀਤੀਆਂ ਹੁੰਦੀਆਂ ਨੇ।
ਅੱਛਾ
ਬਸ ਫੇਰ ਲਿਆ ਕੇ ਉਨੂੰ ਫੇਰ ਪਤਾ ਕੀ ਉਨੂੰ ਤੇਲ ਈਚ ਵੀ ਫਾਈ ਓ ਕਰ ਲੈਨੇ ਆ ਫਰਾਈ ਕਰ ਲੈਨੇ ਆਂ। ਜਦੋ ਬਰਾਊਨ ਹੋ ਜੇ ਨਾ ਡਾਰਕ ਬਰਾਊਨ ਹੋ ਜੇ ਤੇ ਜਦੋਂ ਕਟੈਲ
ਅੱਛਾ ਭੈਨਜੀ ਹਾਂਜੀ, ਹਾਂਜੀ ਭੈਨਜੀ ਸੁਣਦੀ ਪੀ ਆਂ, ਸੁਣਦੀ ਪੀ ਆਂ ਹਾਂਜੀ।
ਤੇ ਉਨੂੰ ਬਰਾਊਨ ਕਰ ਲੋ ਤੇ ਉਨੂੰ ਫੇਰ ਬਾਰ ਕੱਢ ਲੋ।
ਅੱਛਾ ਮੈ ਫਰਾਈ ਕਰਨਾ ਏ ਏਨੂੰ।
ਹਾਂਜੀ, ਹਾਂਜੀ ਫਰਾਈ ਕਰਨੈ ਉਨੂੰ। ਫਰਾਈ ਕਡ ਕੇ ਬਾਰ ਕੱਢ ਲੋ ਫੇਰ ਤੁਸੀ ਓ ਮਸਾਲਾ ਕਰ ਲੋ। ਭਾਵੇਂ ਚੋਪਰ ਇਚ ਕਰਲੋ ਭੈਨਜੀ ਭਾਵੇਂ ਤੁਸੀ ਏ ਮੋਟਾ, ਮੋਟਾ ਕਰਲੋ।
ਅਸੀ ਅਸੀ ਨਾ ਬਣਾਨੇ ਆਂ ਟਮਾਟਰ ਪਿਆਜ ਦਾ ਮਸਾਲਾ ਜਿਵੇਂ ਬਰੀ ਬਰੀਕ ਪਿਆਜ ਕੱਟ ਲੈ
ਹਾਂਜੀ, ਹਾਂਜੀ ਟਮਾਟਰ ਪਾਲੋ, ਲਸਣ ਪਾਲੋ, ਹਰੀ ਮਰਚਾਂ ਪਾਲੋ। ਮਸਾਲਾ ਸਾਰਾ ਪਾਣਾ ਏ ਹਾਂਜੀ ਓਨ ਚੰਗੀ ਤਰਾ ਭੁੱਨ ਲੋ ਮਸਾਲਾ ਬਰਾਉਨ ਹੋ ਗਿਆ ਤੇ ਕਠੇਲ ਵਿੱਚ ਸੁੱਟ ਦੋ।
ਬੱਸ
ਹੋਰ ਕੀ ਆਪਾਂ ਤੇ ਇੰਝ ਈ ਬਣਾਨੇ ਆਂ ਬਸ ਤੇ ਫੇਰ ਘੱਟ ਸੇਕੇ ਤੇ ਰੱਖ ਦੋ ਦਸ ਮਿੰਟਾਂ ਚ ਕਟਲ ਤਿਆਰ ਨੇ ਜਿਵੇਂ ਅਰਬੀ ਨੂੰ ਭੈਣ ਜੀ ਅਸੀ ਅਰਬੀ ਨੂੰ ਐਂਝੀ ਬਣਾਨੇ ਆਂ ਧੋ ਕੇ ਨਮਕ ਲਗਾ ਕੇ ਫੇਰ ਫਰਾਈ ਕਰ ਦੇਨੇ ਆ ਧੋ ਕੇ ਨਮਕ ਆਲੀ ਧੋ ਤੀ ਤੇ ਫਰਾਈ ਕਰ ਲੀਓ ਇੱਕ ਪਾਸੇ ਫੇਰ ਮਸਾਲਾ ਭੋਨ ਲੈਨੇ ਆਂ ਕਈ ਭੈਂ ਉਬਾਲ ਕੇ ਬਨਾਂਦੇ ਜੇ ਤੁਸੀ ਖਾਧੀ ਕਦੀ ਉਬਾਲ ਕੇ?
ਨਾ ਭੈਣ ਜੀ ਮੈਂ ਤਾਂ ਪੇਕੇ ਜਾਨੀ ਆਂ ਤਾਂ ਈ ਖਾਧਾ ਸੀ ਮੈਨੂੰ ਜੁਗੜੇ ਬੀਤ ਖਾਦਿਆਂ ਨੂੰ ਵੀ। ਮੇਨ ਤੇ ਰੱਬੋ ਹੁਣ ਯਾਦ ਆਇਆ ਬੜਾ ਕਟਰ ਮੈਂ ਪੇਕੇ ਆਈ ਹੋਈ ਸੀ ਤੇ ਮੰਮੀ ਮੇਰ ਨੇ ਬਣਾਇਆ ਕਟਰ ਤੇ ਮੈਨੂੰ ਬੜਾ ਈ ਸਵਾਦ ਲੱਗਿਆ ਹੁਨ ਤਾਡਾ ਫੋਨ ਆ ਗਿਆ ਮੰਮੀ ਨੂੰ ਪੁੱਛਿਆ ਈ ਨੀ ਕਿਵੇਂ ਬਣਦਾ ਏ ਮੈਂ ਕਿਆ ਤਾਨੂੰ ਪੁੱਛ ਲਾਂ ਤੁਸੀ ਬਨਾਂਦੇ ਓ ਤਾਂ।
ਹਾਂਜੀ-ਹਾਂਜੀ ਤੇ ਬੜਾ, ਬੜਾ ਈ ਸਵਾਦ ਬਣ ਪੇਮ ਭੈਣ ਜੀ ਮੈਂ ਤੇ ਆਪ ਕਦੀ ਏਹ ਨੇ ਸਰਦਾਰ ਜੀ ਕੇਹੰਦੇ ਨੇ ਕਟਲ ਬਣਾ ਲੈ। ਤੇ ਹਫ਼ਤੇ ਵੀ ਦੋ ਵਾਰੀ ਬਣ ਜਾਂਦਾ ਸਾਡਾ।
ਚਲੋ ਵਧੀਆ ਏ ਭੈਣ ਜੀ, ਸਾਡੇ ਉੱਥੇ ਮਿਲਦਾ ਨੀ ਨਾ, ਏਹਨਾਂ ਨੇ ਕਦੀ ਖਾਧਾ ਈ ਨੀ।
ਕੋਈ ਨੀ ਭੈਣ ਜੀ, ਤੁਸੀਂ ਮੈਨੂੰ ਕੇਹਣਾ ਮੈਂ ਤੁਹਾਨੂੰ ਬਣਾ ਕੇ ਭੇਜ ਦਾਂਗੀ।
ਹਾਂਜੀ ਭੈਣ ਜੀ ਹਾਂਜੀ ਤੇ ਸ਼ੁਕਰੀਆ ਤੁਹਾਡਾ। ਚਲੋ ਵਧੀਆ ਏ ਇਸੇ ਗੱਲਾਂ ਇਸੇ ਭਾਨੇ ਸਬਸੇ ਗੱਲਬਾਤ ਵੀ ਹੋਏਆ ਕਰੇਗੀ।
ਹੋਰ ਕੀ ਕੋਈ ਨੀ ਮੈਂ ਭੇਜ ਦਾਂਗੀ, ਭੈਣ ਜੀ ਕੋਈ ਔਖਾ ਕੋਈ ਨਾ ਵੇ, ਕੱਟਲ ਈ ਏ ਤੇ ਕੀ ਹੋ ਗੇਆ ਫੇਰ? ਕੀ ਹੋ ਗੇਆ।
ਕੋਈ ਗੱਲ ਨੀ ਭੈਣ ਜੀ, ਥੈਂਕ ਯੂ ਭੈਣ ਜੀ, ਮੇਰੇ ਬੱਚੇ ਨੂੰ ਬੜਾ ਅੱਛਾ ਲੱਗਦਾ ਉਹ ਵੀ ਨਾਨੀ ਕਾ ਇਕ ਵਾਰੀ ਗਈ ਸੀ ਛੋਟੇਆਂ ਹੁੰਦੇਆਂ, ਤੇ ਖਾਧਾ ਸੀ ਔਈ ਮੰਗਦੀ ਹੁੰਦੀ ਐ। ਮੈਂ ਕੇਹਾ ਨਾਨੀ ਤੇਰੀ ਬਣਾੰਦੀ ਐ, ਨਾਨੀ ਕਾਰ ਜਾਏੰਗੀ ਤੇ ਖਾ ਆਏੰਗੀ।
ਸਾਡੇ ਔਥੇ ਵੀ ਮੇਰੇ ਪੇਕੇਆਂ ਚ ਮੇਰੀ ਚਾਚੀ ਹੈਗੀ ਏ। ਔਹ ਬਣਾੰਦੀ ਏ ਪਤੋਲ ਦੇ ਪੱਤੇ, ਔਹ ਤੇ ਮੈਂ ਤੇ ਸਾਡੇ ਔਥੇ ਮੈਂ ਕਿੰਨੀ ਦੁਕਾਨਾਂ ਪਤਾ ਕੀਤਾ ਪਤੋੜ ਦੇ ਪੱਤੇ, ਮੈਨੂੰ ਪਤ ਪੱਤੇ ਨੀ ਮਿਲੇ ਦੇਖੋ, ਅਰਬੀ ਮਿਲ ਜਾਂਦੀ ਏ ਪੱ
ਅੱਛਾ। ਏਹ ਪੱਤੇ ਕਿੱਥੋਂ ਅਹ ਵੈਸੇ ਮਿਲਦੇ ਕਿੱਥੋਂ ਐ, ਜਿੱਥੋਂ ਸਬਜ਼ੀਆਂ ਮਿਲ ਜਾਨ ਓਹਨਾਂ ਕੋਲ ਹੁੰਦੇ ਐ ਪੱਤੇ?
ਹਾਂਜੀ-ਹਾਂਜੀ ਮੰਡੀ ਤੋਂ ਮਿਲਣਗੇ। ਹਰ ਕੋਈ ਏਅੜੀ ਵਾਲਾ ਨਈ ਅ, ਤੁਸੀਂ ਓਹਨੂੰ ਬੋਲੋ ਅਰਬੀ ਦੇ ਪ
ਅਸੀਂ ਜੀਨਾ ਨਾ ਵੇਖਨੇ ਹੁੰਨੇ ਆਂ ਜੇ ਉਹ ਮੋਬਾਇਲ ਚਲਾਣੇ ਆਂ, ਤਾਂ ਵੇਖਨੇ ਆਂ ਕਿ ਬਣਾਂਦੀਆਂ ਹੁੰਦੇ ਐ ਲੋਗ। ਕਿ ਐਸੇ ਪੱਤੇ ਧੋਔ, ਐਸੇ ਪੱਤੇ ਧੋਵੋ ਤੇ ਐਵੇਂ ਕਰੋ ਤੇ ਐਵੇਂ ਕਰੋ।
ਭੈਣ ਜੀ ਪਤਾ ਕੀ ਏ ਔਥੇ ਨਾ, ਮੰਡੀ ਚ ਈ ਮਿਲਦੇ ਜੇ, ਮੈਂ ਵੀ ਪਤਾ ਕਰਕੇ ਆਈ ਆਂ ਏਹਨਾਂ ਸਰਦਾਰ ਜੀ ਨਾਲ ਦੋ, ਤਿੰਨ ਵਾਰੀ ਗਈ ਆਂ, ਤੇ ਮੈਨੂੰ ਮਿਲੇ ਨੀ ਏ ਕੇਹੰਦੇ ਖ਼ਤਮ ਹੋ ਗਏ।
ਚਲੋ ਮੇਰੀ ਗਾਤ ਨੂੰ ਆੰਦੇ ਬਣਾਣੇ?
ਹਾਂਜੀ-ਹਾਂਜੀ ਭੈਣ ਜੀ ਮੈਂ ਪਤੋੜ ਦੇ ਪੱਤੇ ਪੈਲੇ
ਗਾਲ ਸੁਣੋ ਤੇ ਕਦੀ ਬਣਾਓਗੇ ਨਾ, ਤੇ ਮੇਰੇ ਆਸਤੇ ਵੀ ਬਣਾ ਕੇ ਭੇਜਣਾ।
ਕੋਈ ਨੀ ਬਣਾਦਾਂਗੇ ਭੈਣ ਜੀ ਏਹ ਤੇ ਕੋ ਔ ਖਾ ਕੋਈ ਨਾ ਵੇ, ਬਣਾੰਦੇਆਂ ਕੋਈ ਨੀ ਟੈਮ ਲੱਗਦਾ। ਕੋਈ ਨੀ, ਕਰਨਾ ਕੁਛ ਨੀ ਭੈਣ ਜੀ, ਬਣਾੰਦੇਆਂ ਕੋਈ ਨੀ ਟੈਮ ਲੱਗਦਾ।
ਤੇ ਕੀ ਕੱਰਨਾ ਹੁੰਦਾ ਏ, ਸਾਨੂੰ ਕਦੀ ਪ ਪਤਾ ਈ ਨਈ ਪਕੌੜੇ ਵੀ ਨਾ ਕੱਟਣੇ ਬਣਾਣੇ ਹੁੰਦੇ ਐ?
ਨਈ ਭੈਣਜੀ ਪੱਤੇ ਲੇਆਓ ਤੁਸੀਂ ਪਤੋੜ ਦੇ, ਧੋ ਕੇ ਨਾ ਰਾਖ ਦੋ ਪੱਤੇਆਂ ਨੂੰ ਧੋ ਕੇ ਪੂੰਝ ਕੇ ਏਕ ਪਾਸੇ ਮਸਾਲਾ ਬਣਾ ਲੋ, ਭੈਣਜੀ ਮੀਡੀਅਮ ਸਾਈਜ਼ ਦੇ ਮੇਨ ਲੈਲੋ ਤੁਸ ਕੀ ਵੱਡਾ ਛੋਟਾ-ਛੋਟਾ
ਔਹ ਭੈਣ ਜੀ ਮੈਂਨੂ ਪੱਤੇਯਾਂ ਦੀ ਪੇਚਾਣ ਵੀ ਨੀ ਹੈਗੀ, ਪੱਤੇ ਹੁੰਦੇ ਕਿੱਧਰ ਹੈਂ।
ਵੱਡੇ-ਵੱਡੇ ਪੱਤੇ ਹੁੰਦੇ ਨੇ ਬਸ ਤੁਸੀਂ ਜਿਵੇਂ ਕੇਲੇ ਦੇ ਪੱਤੇ ਨੀ ਹੁੰਦੇ ਵੱਡੇ-ਵੱਡੇ ਉਵੇਂ ਅਰਬੀ ਦੇ ਪੱਤੇ ਵੀ ਪੈਣ ਜੀ ਵੱਡੇ-ਵੱਡੇ, ਹਾਂਜੀ ਵੱਡੇ-ਵੱਡੇ ਹੁੰਦੇ ਨੇ। ਬਾਸ ਉਹਦੇ ਚ ਤੁਸੀਂ ਤੇਲ ਪਾਲੋ ਔਰ ਵੇਸਨ ਲਵੋ, ਵੇਸਨ ਚ ਤੇਲ ਪਾਓ, ਜੀਰਾ ਐਜਵੈਨ ਪਾਓ।
ਤੇਲ ਕੀਦੇ ਚ ਪਾਈਏ, ਕਾਟ ਕੇ ਪੱਤੇ ਨੂੰ ਕੱਟੀ ਦਾ ਹੁੰਦਾ ਪੇਹਲੇ?
ਨਈ-ਨਈ ਭੈਣ ਜੀ ਤੁਸੀਂ ਉਹ ਲੋ ਪੇਹਲੇ ਵੇਸਣ ਲਵੋ। ਵੇਸਣ ਦੇ ਵਿੱਚ ਤੇਲ ਪਾਓ ਸਰਸੋਂ ਦਾ, ਉਹਦੇ ਚ ਨਮਕ, ਮਿਰ ਚ ਜਵੈਨ ਵਾਈ ਹੁੰਦੇ ਨਾ ਪੱਤੇ, ਜਿਵੇ ਅਰਬੀ ਵੀ ਵਾਹੀ ਹੁੰਦੀ ਹੈ, ਜਵੈਨ ਪਾਓ
ਨਹੀਂ- ਨਹੀਂ, ਪਹਿਲੇ ਤੁਸੀਂ ਮਤਲਬ ਕਹਿਣਦਾ ਪਹਿਲੇ ਘੋਲ ਬਣਾਓ ਬੇਸਣ ਦਾ
ਹਾਂ, ਪਹਿਲੇ ਵੇਸਣ ਦਾ ਘੋਲ ਬਣਾਣਾ ਜੇ, ਉਹਦੇ ਚ ਲਸਣ ਦਾ ਲ ਸਣ ਦਾ ਪਾਣੀ ਵੀ ਪਾਉਣਾ ਜੇ, ਭੈਣਜੀ। ਗਾੜਾ- ਗਾੜਾ ਬਣਾ ਲੋੋ, ਹਾਂਜੀ- ਹਾਂਜੀ, ਬਹੁਤਾ ਪਤਲਾ ਵੀ ਨਾ ਹੋਵੇ ਬਹੁਤਾ ਗਾੜਾ ਵੀ ਨਾ ਹੋਵੇ। ਭੈਣ ਜੀ ਆਪਣੇ ਹਿਸਾਬ ਨਾਲ ਦੇਖ ਲਿਓ।
ਫੇਰ ਕੀ ਕਰਨਾ ਉਹਨੂੰ।
ਭੈਣ ਜੀ ਤੇਲ ਤੂਲ ਪਾ ਕੇ ਸਾਰਾ, ਸਾਰਾ ਕੁਛ ਬਣਾ ਕੇ ਨਾ ਭੈਣ ਜੀ, ਤੇ ਤੁਸੀਂ ਪਤੋੜ ਦੇ ਪੱਤੇ ਲੈ ਲੋ।
ਅੱਛਾ!
ਤੇ ਇੱਕ- ਇੱਕ ਲੇਪ ਲਾਈ ਜਾਓ ਤੇ ਦੂਜਾ ਪੱਤਾ ਮੁੱਦਾ ਮਾਰੀ ਜਾਉ।
ਆਪੇ ਪੱਕ ਉਹ ਬਣਦੇ ਪੱਤੇ ਹੈ, ਪੱਤਿਆਂ ਦੇ ਉੱਪਰ ਲੇਪ ਲਾਂਣਾ।
ਹਾਂਜੀ ਭੈਣਜੀ, ਲੇਪ ਲਾਈ ਜਾਓ, ਚਾਰ -ਚਾਰ ਪੁੱਠੇ ਪਰ ਨਹੀ-ਨਹੀ ਭੈਣ ਜੀ ਪੁ ਪੁੱਠੇ ਪਾਸੇ ਲਾ ਲਓ ਤੇ ਉਹਨੂੰ ਨਾ ਜਿਵੇਂ ਕਿ ਤੈਅ ਨੀ ਲਾਂਦੇ ਅਸੀਂ ਇੱਕ -ਇੱਕ ਤੈਅ ਆਸੇ ਪਾਸੇ, ਇੱਕ- ਇੱਕ ਤੈਅ ਇੱਧਰ- ਇਧਰ ਆਮਣੇ -ਸਾਹਮਣੇ ਦੀ
ਕਿਵੇਂ ਲਾਣੀਏ, ਮੈਂ ਹੁਣ ਮੈਂ ਭੈਣ ਜੀ ਕਦੇ ਵੇਖਿਆ ਹੋਵੇ ਬਿਨਾਂ ਬਣਦਿਆਂ ਹੋਇਆ ਤੇ ਪਤਾ ਵੀ ਲੱਗਦਾ ਐ। ਉਹਦੀ ਵੇਖਿਆ ਨੀ ਅ ਵੇਖਿਆ ਹੀ ਨੀ ਬਣਦਿਆ ਹੋਇਆ। ਫਿਰ ਮੈਂ ਇਹ ਕਰਾਂ ਯੂਟਿਊਬ ਤੇ ਸਰਚ ਮਾਰਾਂਗੀ ਮੈਂ ਫਿਰ
ਹਾਂਜੀ- ਹਾਂਜੀ ਭੈਣਜੀ।
ਤਾਂ ਹੀ ਪਤਾ ਲੱਗੇਗਾ। ਆ ਪਿੱਛੇ ਅਵਾਜ ਆਂਦੀ ਪਈ ਰੋਂਂਣ ਦੀ ਬੱ
ਬਸ ਹਾਂਜੀ ਭੈਣਜੀ, ਬੱਚਾ ਰੋਂਦਾ ਪਇਆ। ਗਿਰ ਗਿਆ। ਹਾਂਜੀ। ਹਾਂਜੀ, ਕੋਈ ਨੀ ਬਸ ਮੈਂ ਕਿਹਾ ਦੋ ਮਿੰਟ ਗੱਲ ਕਰ ਲਾਂ, ਫੇਰ- ਫੇਰ ਕਰਦੀ ਆਂ। ਕੋਈ ਨੀ, ਚਲੋ ਹੋਰ ਦੱਸੋ ਨਹੀਂ -ਨਹੀਂ ਭੈਣ ਜੀ ਦੋ ਮਿੰਟ ਹੋਰ ਕਰਲੋ ਤੇ ਮੈਂ ਕਿਹਾ
ਹਾਂਜੀ!
ਚਲੋ। ਤੇ ਹੋਰ- ਹੋਰ ਸੁਣਾਓ ਭੈਣ ਜੀ। ਕੁੜੀ ਠੀਕ ਏ ਤੁਹਾਡੀ ਹਾਂਜੀ ਕੋਈ ਨੀ ਕੋਈ ਨੀ, ਤੁਸੀਂ ਆਪਣਾ ਦੱਸੋ ਬੜੇ ਦਿਨਾਂ ਤੋਂ ਤੁਹਾਡੇ ਨਾਲ ਗੱਲ ਨ ਹੋਈ, ਮੈਂ ਕਿਹਾ ਫਿਰ ਸਾਰਾ ਦਿਨ ਖੇਲਦੇ ਰਹਿੰਦੇ ਨੇ। ਫਿਰਦਾ ਰਹਿੰਦਾ ਏ ਬੱਸ, ਹੋਰ ਕੀ, ਭੈਣ ਜੀ ਗਰਮੀ ਵੀ ਬੜੀ ਏ ਨਾ।
ਗਰਮੀ ਤੇ ਬੜੀ ਵਾਹਿਗੁਰੂ, ਗਰਮੀ ਤਾਂ ਬੜੀ ਗਰਮੀੇ ਘਰੋਂ ਨਿਕਲਣ ਦਾ ਮਨ ਹੀ ਨੀ ਕਰਦਾ। ਹੁਣ ਘੁੰਮਣ ਜਾਣਾ ਸੀ ਹੁਣ ਗਰਮੀ ਕਰਕੇ ਨ ਨਿਕਲਣ ਦਾ ਮਨ ਨਹੀਂ ਕਰਦਾ। ਸਾਰੇ ਪਹਾੜੀ ਇਲਾਕੇ ਤਾਂ ਭ ਭਰੇ ਪਏ ਹੈ। ਬੰਦਿਆਂ ਨਾਲ ਹੀ, ਹੈਂ ਕਿੱਥੇ ਬੰਦਾ ਜਾਵੇ ਕਿੱਥੇ ਨਾ ਜਾਵੇ ਸਮਝ ਨੀ ਆਂਦੀ।
ਕਿਧਰੇ ਨੀ ਜਾ ਸਕਦੇ।
ਬੰਦਾ ਨਾ ਘਾਰ ਚੰਗਾ, ਬੰਦਾ ਏ ਸੀ ਲਾਇ ਕਮਰੇ ਚ ਬਹਿ ਗਿਆ।
ਹਾਂਜੀ ਭੈਣਜੀ। ਹਾਂਜੀ ਭੈਣ ਜੀ, ਕੀ ਭੈਣ ਜੀ ਬਸ ਸੋਲਾ ਥੋੜਾ ਜਿਹਾ ਗਿਰ ਗਿਆ, ਤੇ ਬਸ ਹੁਣ ਠੀਕ ਏ ਭੈਣ ਜੀ। ਹਾਂਜੀ।
ਚਲੋ ਧਿਆਨ ਰੱਖਿਆ ਕਰੋ ਉਹਦਾ, ਛੋਟਾ ਤੇ ਕਮਜ਼ੋਰ ਵੈਸੇ ਹੀ ਕਮਜ਼ੋਰ ਏਡਾ
ਹਾਂਜੀ ਭੈਣਜੀ, ਹਾਂਜੀ।
ਕੋਈ ਦਵਾਈ-ਦੂਵੂਈ ਲੈ ਕੇ ਦੋ, ਓਨੂੰ ਟੋਨਿਕ-ਟੂਨਿਕ ਉਦੇ ਨਾ ਮੋਟਾ ਹੋਵੇ।
ਹਾਂਜੀ ਭੈਨਜੀ ਕੋਈ ਨੀ, ਮੈਂ ਦਵਾਈ ਦਵਾ ਕੇ ਲੇਆਈ ਸੀ ਭੈਨ ਜੀ।
ਕੀ ਕੈਂਦੇ ਡਾਕਟਰ?
ਡਾਕਟਰ ਕੈਂਦਾ ਬਾੱਸ ਹੋਨ ਠੀਕ ਏ ਤੂਆਡਾ ਮੁੰਡਾ।
ਚਲੋ ਸ਼ੁਕਰ ਏ।
ਭੈਨ ਜੀ ਬੜੇ ਦੁੱਖ ਵੇਖੇ ਨੇ ਕਦੀ ਇਨੂੰ ਟਾਈਫਾਈਡ ਹੋ ਰੇਆ ਆ, ਹਾਂਜੀ, ਭੈਨਜੀ ਕੀ ਕੈਹ ਸਕਦੈ ਬੰਦਾ, ਬੱਚੇਆਂ ਨਾ ਤੇ ਬੜਾ ਈ ਔਖਾ ਹੋ ਜਾਂਦੈ, ਬੱਚੇਆਂ ਨਾ ਘਰੋਂ ਬਾਰ ਨੀ ਨਿਕਲ ਨਿਕਲੇਆ ਜਾਂਦਾ।
ਨੂਨ-ਮਚਰ ਵਾਰ ਦੇਆ ਕਰੋ ਬੱਚੇਆਂ ਤੋਂ, ਬੱਚੇ ਅੱਖਾ ਚ ਆਂਦੇ ਜੇ। ਹਾਂ, ਮੈਂ ਤਾਂ ਆਪ ਈਨੀ ਅੱਖਾਂ ਚ ਆਂਦੀ ਜੇ। ਆ, ਓ ਤਾ ਗੱਲਾਂ ਵੀ ਉਹੋ ਜੀ ਮਾਰੇਗੀ, ਤੇਆਰ-ਸ਼ਾਰ ਹੋ ਕੇ ਨਿਕਲਦੀ ਏ ਘਰੋਂ, ਓ ਅੱਖਾਂ ਚ ਆ ਜਾਂਦੀ ਏ, ਤੇ ਘਾਰ ਆ ਕੇ, ਕਦੀ ਸਿਰ ਦਰਦ ਹੋ ਰੇਐ, ਤੇ ਕਦੀ ਕੁੱਛ ਕਦੀ ਕੁੱਛ
ਓਈਨਾਂ ਬੱਚੇਆਂ ਨੂੰ ਨਜਰਾਂ ਬੜੀ ਜਲਦੀ ਲੱਗਦੀਆਂ ਨੇ। ਕੀ ਕੈ ਸਕਦੇ ਬੱਚੇਆਂ ਦਾ ਨਾ, ਟਿਕਦੇ ਤੇ ਹੈ ਨੀ ਬੱਚੇ ਘਾਰ।
ਹਾਂਜੀ-ਹਾਂਜੀ ਭੈਨ ਜੀ, ਹੋਰ ਤੂਸੀ ਕੀ ਬਣਾਨੇ ਅੱਜ? ਕੀ ਸੋਚ ਰੈ ਬਨਾਨ ਵਸਤੇ?
ਕਿੱਥੇ ਭੈਨ ਜੀ, ਛੋਲੇ ਬਨਾਏ ਨੇ ਭੈਨ ਜੀ, ਭੈਣ ਜੀ ਛੋਲੇ ਲੇ ਬਨਾ ਤੇ ਭੈਨਜੀ, ਚਾਵਲ ਨੂੰ ਤੜਕਾ ਲਾਵਾਂਗੇ
ਅੱਛਾ, ਛੋਲੇ ਸਵੇਰੇ-ਸਵੇਰੇ ਬਨਾ ਤੇ ਜੇ?
ਭੈਨਜੀ, ਸਾਰਾ ਦਿਨ ਹਾੱਥ ਨੀ ਵੇਲਾ ਹੂੰਦਾ, ਗਰਮੀ ਚ ਨੀ ਰਸੋਈ ਚ ਖਲੋਏਆ ਜਾਂਦਾ।
ਅੱਛਾ-ਅੱਛਾ, ਉ ਆ ਗਰਮੀ ਤੇ ਹੈ ਈ ਏ, ਵਾਕਏ ਨੀ ਬੰਦਾ ਕੈਂਦੈ ਬਨੀ ਮੈ ਰੋਟੀ ਆ ਜਵੇ, ਘਰ ਆ ਜਵੇ।
ਚੰਗਾ ਭੈਨ ਜੀ, ਸਸ੍ਰੀ ਕਾਲ।
ਚੱਲ ਠੀਕ ਏ ਭੈਨ ਜੀ, ਚਲੋ ਅਚੀ ਬਦ ਬੱਚਾ ਵੇਖੋ ਹਾਂਜੀ ਭੈਨ ਜੀ, ਚ ਵੇਲੇ ਹੋ ਕੇ ਗੱਲਾਂ ਕਰਾਂਗੇ, ਹਾਂਜੀ। ਚੰਗਾ, ਭੈਨ ਜੀ ਚੰਗਾ, ਸਸ਼੍ਰੀ ਕਾਲ।